ਸਸ੍ਰੀ ਅਕਾਲ ਜੀ।
ਸਸ੍ਰੀ ਕਾਲ ਜੀ! ਕੀ ਹਾਲ ਚਾਲ ਨੇ ਤੁਹਾਡੇ ਜੀ?
ਵਧੀਆ ਜੀ ਵਧੀਆ, ਤੁਸੀਂ ਦੱਸੋ?
ਮੈਂ ਵੀ ਵਧੀਆ ਜੀ, ਇਕਦਮ ਵਧੀਆ, ਚੜ੍ਹਦੀ ਕਲਾ ਜੀ!
ਹੋਰ ਕੀ ਕਰਦੇ ਸੀ?
ਬਾਸ, ਮੈਂ ਸੋਚ ਰਿਆ ਸੀ ਕੋਈ ਆਪਣਾ ਬਿਜਨਸ ਜਿਆ ਖੋਲਿਆ ਜਾਵੇ।
ਅੱਛਾ, ਅਛ।
ਮੈਂ ਅਗਰ ਨੌਕ-ਨੌਕਰੀਆਂ ਪੇਸ਼ੀਆਂ 'ਚ ਰੱਖ ਖਿਆ ਕਿ ਤੁਹੀ ਤੁਹਾਡੇ ਸਾਹਮਣੇ ਈ ਐ, ਮੈਂ ਕਿਆ ਕੋਈ ਆਪਣਾ ਬਿਜਨਸ ਕੀਤਾ ਜਾਵੇ। ਓਦੀ ਗੱਲਬਾਤ ਆ, ਬਿਜਨਸਮੈਨ ਦੀ ਗੱਲਬਾਤ ਆ, ਜੇ ਕਾਮਯਾਬ ਹੋ ਗੇ ਆਪਾਂ ਤਾਂ!
ਮੇਰਾ ਤੇ, ਮੇਰੇ ਹਸਬੈਂਡ ਬਿਜਨਸ ਮੈਨ ਹੈਗੇ।
ਅੱਛਾ ਜੀ!
ਮੇਰੇ ਵਸਤੇ ਅਲੱਗ ਕੰਮ ਲੈ ਕੇ ਆਂਦੇ ਨੇ। ਦੀਆਂ ਦਾ ਆਪਣਾ ਜੋ ਕੰਮ ਹੋ ਗਿਆ, ਸਾਰਾ ਕਾਪੀ ਤੇ ਨੋਟ ਕਰ ਲੈਂਗੇ ਏਨੇ ਦੀ ਸੇਲ ਹੋਈ, ਏਨੇ ਦੀ ਪਰਚੇਜ਼ ਹੋਈ, ਫਟਾਫਟ ਨੋਟ ਕਰ ਦੇਂਗੇ, ਹਾਂ ਐ ਸਮਾਨ ਮੈਂ ਏਨੇ ਦਾ ਤੇ ਮੇਰੇ ਅੱਗੇ ਲੈਜ਼ਰ ਰੱਖ ਦਿੰਦੇ ਨੇ ਕਿ ਹਾਂਜੀ ਤੁਸੀਂ ਹਿਸਾਬ ਬਣਾਓ ਮੇਰੀ ਕਿੰਨੀ ਪਰਚੇਜ ਘੱਟ ਤੇ ਕਿੰਨੀ ਸੇਲ ਘੱਟ ਏ, ਫੇਰ ਮੈਂ ਓ ਦੱਸਦੀ ਆਂ, ਫੇਰ ਓ ਹਿਸਾਬ ਨਾਲ ਬਿਜਨਸ ਕਰਦੇ ਨੇ।
ਅੱਛਾ-ਅੱਛਾ-ਅੱਛਾ! ਫੇਰ ਤੋਨੁ ਬਥੇਰੀ ਨੌਲੇਜ ਹੋਣੀ ਬਿਜਨਸ ਦੀ, ਹਨਾ?
ਹੋਰ ਸੇਲ ਦੀਪ ਅਹ ਸੇਲ-ਪਰਚੇਜ ਦੀ ਫਾਇਲਾਂ ਅਲੱਗ ਰੱਖੀ ਦੀਆਂ ਨੇ। ਓ ਘਰ ਹੀ ਰੱਖੀ ਦੀਆਂ, ਓ ਸਾਰਾ ਪੈਂਡਿੰਗ ਕੰਮ ਮੈਂ ਕਰਦੀ ਆ ਹਾਂ। ਕਿਦੇ ਕੋਲੋਂ ਪੇਮੈਂਟ ਲੈਣੀ, ਸਾਰਾ ਨੋਟ ਕੀਤਾ ਤੇ ਕਿਨੂੰ ਕਿੰਨੀ ਪੇਮੈਂਟ ਦਿੱਤੀ, ਕੇੜੀ ਡੇਟ ਦੇਤੀ
ਅੱਛਾ-ਅੱਛਾ, ਅੱਛਾ ਤੋਨੂੰ ਸਾਰੀ ਮਤਲਬ ਓ ਮਤਲਬ ਜਾਣਕਾਰੀ ਹੈਗੀ ਐ!
ਹੋਰ ਮੈਨੂੰ ਸਾਰੀ ਜਾਣਕਾਰੀ ਹੈਗੀ ਏ, ਫੇਰ ਮੈਂ ਸਾਰਾ ਨੋਟ ਕਰਕੇ ਰੱਖਦੀ ਆਂ। ਹਾਂਜੀ, ਐਂਜ-ਐਂਜ ਕਰਕੇ ਹੈਗਾ, ਚਲੋ ਕੋਈ ਗੱਲ ਨੀ, ਐ ਨੀ, ਫੇਰ ਮੈਂ ਦੱਸਦੀ ਯਾਂ ਮੈਂ ਐ ਵਾਲਾ ਕੰਮ ਕਰਲੋ, ਤੁਸੀਂ ਐ ਵਾਲਾ ਇਹ ਚੀਜ਼ ਕਰ ਲੋ।
ਨਾਲੇ ਬਜ਼ਨਸੈਨ ਦੀ ਦੇਖੋ ਜਿੰਦਗੀ ਵਧੀਆ ਹੁੰਦੀ ਜੀ, ਦੇਖ ਹੋਨਾਂ ਕਿਉਂ ਜੀ, ਦਿਲ ਕੀਤਾ ਜਿੱਥੇ ਮਰਜੀ ਜਿਥੇ ਜਿੱਦ ਕਰਦੇ। ਜਿੱਦਾਂ ਮਰਜ਼ੀ ਆ ਸਕਦੇ ਐ।
ਨਈ ਟੈਸ਼ਨ ਵੀ ਬੌਤ ਹੋਂਦੀ ਏ, ਟੈ, ਟੈਸ਼ਨ ਵੀ ਬੌਤ ਹੋਂਦੀ ਬਿਜ਼ਨਸ ਵਾਲਿਆਂ ਨੂੰ, ਮਾਲ ਨੀ ਆਇਆ ਬਿਲਟੀ ਨੀ ਆਈ, ਚਲੋ ਜੀ, ਫੋਨ ਕਰਦੋ। ਐ ਵੀ ਬੌਤ ਟੈਨਸ਼ਨ ਆਂਦੀ ਏ, ਵਰਕਰ ਜੇ ਘਰ ਰੋਟੀ ਖਾਣ ਆ ਗੇ ਨੇ, ਦੱਸ ਫੋਨ ਆਏਗਾ। ਐ ਸਮਾਨ ਕਿੰਨੇ ਦਾ ਹੈ ਇਹ ਸਮਾਨ ਕਿੰਨੇ ਦਾ ਹੈਗਾ? ਦੋ-ਤਿੰਨ-ਤਿੰਨ ਸਾਲ ਹੋ ਗਏ, ਬੰਦਿਆਂ ਨੂੰ ਏ ਨੀ ਪਤਾ ਪਤਾ ਲੱਗਿਆ ਕਿ ਅਸੀਂ ਐ ਸਮਾਨ ਕਿੰਨੇ ਦਾ ਵੇਚਣਾ ਐ?
ਅੱਛਾ, ਅੱਛਾ, ਅੱਛਾ, ਅੱਛਾ, ਬ ਬੰਦੇ ਮਲਬ- ਮਤਲਬ ਕੰਮ ਐ ਵੀ ਔਖਾ ਈ ਆ, ਓਦਾਂ ਮਲਬ ਬੌਤ ਜਾਦਾ ਏਥੇ ਯਤਨ ਚਾਹੀਦਾ, ਏਦੇ 'ਚ ਵੀ ਨਾ ਦਿਮਾਗ ਵੀ ਬਹੁਤ- ਚਾਹੀਦਾ ਬੌਤ ਸਿਰ ਖਪਾਈ ਏਦ ਚ ਵੀ ਬੌਤ ਹੈਗੀ, ਬਿਸਨੇਸ 'ਚ, ਬਿਸਣੇਸ ਵੀ ਸੌ- ਖਾਣੇ ਆ ਜੇ ਆਪਾਂ ਕਹੀਏ ਸੌਖਾ, ਓ ਕੰਮ ਏ ਵੀ ਸੌਖਾ ਨੀ ਹੈਗਾ।
ਜਿਵੇਂ ਸੇਲ ਕਰਨੀ, ਓਵੇਂ ਪਰਚੇਜ ਕਰਨੀ ਐ, ਓਵੇਂ ਸਾਰਾ ਕੁਛ ਕਰਨਾ, ਬੌਤ ਦਿੱਕਤ ਏ ਬੌਤ
ਆਪਣਾ ਸੇਲ ਵੀ ਪੂਰੀ ਹੋ ਜਾਏਗੀ। ਬਾਈ ਚਾਂਸ ਮਾਲ ਨਾ ਵਿਕਿਆ ਫਿਰ ਟੈਨਸ਼ਨ ਹੋਣੀ ਬੰਦੇ ਆਣੇ ਪੈਸੇ ਦੇਣੇ ਕਿਉ ਜੀ-
ਹੋਰ-
ਕੰਮ ਮੰੰਦਾ ਪੈ ਗਿਆ ਜੀ ਕੰਮ ਮੰੰਦਾ ਪੈ ਗਿਆ ਜੀ ਕੰਮ ਨੀ ਹੈਗੇ ਗਾਹਕ ਨੀਗਾ ਸੇਲ ਨੀ- ਹ ਮਤਲਬ ਬੜਾ ਕੁਛ ਇਹ ਚ ਵੀ ਦੇਖਣਾ ਪੈਂਦਾ ਜੀ ਬਿਜਨਸ ਚ ਵੀ-
ਜੋ ਜੋਬ ਵਿੱਚ ਕੀ ਫਾਇਦਾ ਜੇ ਸਵੇਰੇ ਤੁਸੀਂ ਉੱਠੇ ਚਲੋ ਥੋੜ੍ਹੀ ਉਹ ਹੁੰਦਾ ਹਬੜ ਦਬੜ ਹੁੰਦੀ ਏ ਸਾਡੀ ਅੱਠ ਵਜੇ ਤੋਂ ਜੋਬ ਸ਼ੁਰੂ ਹੋਈ ਜੇ ਤੇ ਤੁਹਾਨੂੰ ਦੋ ਤਿੰਨ ਵਜੇ ਘਰ ਓ ਤੇ ਸਾਡੀ ਨੌ ਵਜੇ ਹੈਗੀ ਹੈ ਸਾਡੀ ਅਲੱਗ ਅਲੱਗ ਜੋਬ ਸਾਹਮਣਾ-
ਤਾਂ ਜੋਬ ਚ ਇਹ ਵੀ ਹੈਗਾ ਨਾ ਆਪਣਾ ਤੀਹ ਤਰੀਖ ਤਨਖਾਹ ਵੀ ਤੁਹਾਨੂੰ ਪੈ ਜਾਣੀ ਪੂਰੀ- ਕੰਮ ਚਾਵੇਂ ਹੋਵੇ ਨਾ ਹੋਵੇ ਜਿਸ ਤਰ੍ਹਾਂ ਮਰਜ਼ੀ ਹੋਵੇ ਤੀਹ ਤਰੀਖ ਤਨਖਾਹ ਆ ਜਾਣੀ ਕਿਉ ਜੀ-
ਜੋਬ ਦਾ ਕੀ ਹਿਸਾਬ ਏ ਤੁਸੀਂ ਗਏ ਹੋ ਤੁਸੀਂ ਘਰ ਆਏ ਹੋ ਨਾ- ਜੋਬ ਤੁਸੀਂ ਕਿਹੜਾ ਕੰਮ ਕਰਦੇ ਤੁਸੀਂ ਉਫਿਸ ਰੱਖ ਕੇ ਆਉਂਦੇ ਹੋ- ਤੁਸੀਂ ਘਰ ਨੀ ਲੈ ਕੇ ਆਉਂਦੇ ਉਹ ਕੰਮ- ਐ ਬਿਜਨਸ ਮੈਂਨ ਦਾ ਕੀ ਏ ਚੌਵੀ ਘੰਟੇ ਫੋਨ ਫੋਨ ਫੋਨ- ਅਸੀਂ ਗਏ ਬਾਹਰ ਅਸੀਂ ਕਿਹਾ ਚਲੋ ਗਰਮੀ ਹੈਗੀ ਏ ਪਹਾੜਾਂ ਚ ਘੁੰਮਣ ਚੱਲਦੇ ਹਾਂ- ਗਏ ਆ ਫੋਨ ਫੋਨ ਮੈਂ ਕਿਹਾ ਤੁਸੀਂ ਫੋਨ ਹੀ ਅਟੈਂਡ ਕਰਦੇ ਰਿਹਾ ਕਰੋ
ਸਹੀ ਗੱਲ ਫਿਰ- ਇਹ ਗੱਲ ਸਹੀ ਨੌਕਰੀ ਦਾ ਫਾਇਦਾ ਹੈਗਾ ਤੁਹਾਨੂੰ ਜੇ ਸ਼ਨੀ ਐਤਵਾਰ ਛੁੱਟੀ ਆ ਛੁੱਟੀ ਆ ਤੁਹਾਨੂੰ ਕਿਸੇ ਦਾ ਫੋਨ ਨਹੀਂ ਆਉਣਾ- ਤੇ ਰਾਮ ਨਾਲ ਇੰਜੋਏ ਕਰ ਸਕਦੇ ਆਪਣਾ ਇਹ ਗੱਲ ਹੈਗੀ ਆ-
ਜੇ ਐ ਦੁਕਾਨ ਕਿਸ- ਤੇ ਉਦੇ ਨੌਕਰਾਂ ਦੇ ਸਹਾਰੇ ਛੋੜ ਵੀ ਜਾਂਦੇ ਨੇ ਉਹ ਪਾਸ ਫੋਨ ਕਰਦੇ ਲਓ ਜੀ ਇਹ- ਤੂੰ ਆਜਾ ਉਹ ਕੋ ਕੋਈ ਕਸਟਮਰ ਆ ਜਾਏਗਾ ਬਾਉ ਜੀ ਹੈ ਨਾ ਕਹਏ ਨਹੀਂ ਉਹ ਵੀ ਖਾਲੀ ਹੱਥ ਚਲ
ਸਹੀ ਗੱਲ ਹੈ ਨਾ
ਉਹ ਕਹਿੰਦੇ ਜਿਹੜਾ ਪੱਚੀ ਤ੍ਰੀਕ ਆਏ ਮੈਂ ਤੇਰੇ ਹਾਂ ਉਹ ਕਹਿੰਦੇ ਜਿਹੜਾ ਪੱਚੀ- ਜ਼ ਮੈਂ ਤੇ ਨਾ ਖਰਚਣਾ ਮੈਂ ਪਹਿ ਕੇ ਚਾਲੀ ਹਜ਼ਾਰ ਹੋਰ ਕਮਾ ਲਾਂਗਾ-
ਸਹੀ ਹੈ ਸਹੀ ਗੱਲ ਉਹ ਫਿਰ ਬੰਦਾ ਮੈਂ ਦੁਕਾਨ ਆਦਤ ਵੀ ਪੈ ਜਾਂਦੀ ਉਸ ਚੀਜ਼ ਦੀ ਕਿ ਮੇਰਾ ਗਾਹਕ ਨਾ ਖ਼ਰਾਬ ਹੋਣ ਫਿਰ ਬੰਦਾ ਜਾਂਦਾ ਹੀ ਨਹੀਂ ਹੈ-
ਹਾਂ ਉਹੀਉ ਪੁੱਛਣਗੇ ਬਾਊ ਜੀ ਕਹਾ ਹੈ ਭਈਆ ਕਹਾਂ ਹੈ ਸਰ ਕਹਾਂ ਹੈ ਕਏ ਆਏਗੇ ਤਾਂ ਅਸੀਂ ਸ਼ੋਪਿੰਗ ਕਰਨ ਆਵਾਂਗੇ-
ਸਹੀ ਗੱਲ ਆ ਸਹੀ ਗੱਲ ਆ-
ਜੋਬ ਵਾਲਿਆਂ ਦੀ ਹੈਗੀ ਹੈ ਏ ਨੌ ਤੋਂ ਛੇ ਸਿਰ ਦਰਦੀ ਤੇ ਆਪਣੇ- ਪੈਸੇ ਪੈ ਜਾਏਗੇ ਤੀਹ ਤਰੀਕ ਹੈ ਸਬ
ਤੀਹ ਤਰੀਕ ਤਾਂ ਪੈਹੇ ਤਰਖ਼ਾਹ ਨੇ ਖੁਸ਼ੀ ਨਾਲ ਆਉਦੀ ਜੀ- ਭਾਵੇਂ ਘਾਟਾ ਕੋਈ ਘਾਟਾ ਨੀ ਕੋਈ ਵਾਧਾ ਨੀ ਹੈ ਤੀਹ ਤਰੀਖ ਹੁਣੇ ਐਂਨ ਮਲਾਈੰ ਵਾਂਗੂ ਪੈਹੇ ਆ ਜਾਣੇ ਅਕਾਊਂਟ ਵਿੱਚ ਆਹ ਹਨੇਰਾ ਵੱਜ ਜਾਣਾ ਪੂਰਾ ਜ਼ਿੰਦਗੀ ਦਾ-
ਬ- ਦੇਖੋ ਹੁਣ ਜੋਬ ਵਾਲਾ ਨਾ ਉਹਨੂੰ ਪਤਾ ਮੇਰੀ ਇੰਨੀ ਸੈਲਰੀ ਐ ਮੈਂ ਇੰਨੇ ਚ ਹੀ ਗੁਜ਼ਾਰਾ ਕਰਨਾ ਹੈ, ਬਿਜ਼ਨਸ ਵਾਲਾ ਹਾਏ ਜੇ ਵੀ ਬਿਜਨਸ ਹੈ ਨਾ ਉਹ ਵੀ ਉਹਨਾਂ ਦੇ ਜਿਹੜੇ ਐਕਸਪਸਿਵ ਹੁੰਦੇ ਉਹ ਵੱਧਦੇ ਰਹਿੰਦੇ ਆ
ਸਹੀ ਗੱਲ ਆ ਸਹੀ ਗੱਲ ਆ ਜੀ ਖਰਚੇ ਓਨੇ ਖਰਚੇ ਉਨੇ ਗੱਡੀਆਂ ਵੱਡੀਆਂ ਰੱਖਣੀਆਂ ਘਰ ਵੀ ਵੱਡੇ ਵੱਡੇ ਵੱਡੇ
ਹਾਂ ਜੀ, ਹਾਂਜੀ ਹਾਂਜੀ। ਜੋਬ ਵਾਲੈ ਉਨੂੰ ਪਤਾ ਐ ਮੈਨੂੰ ਤ ਰੀ ਜੇੜਾ ਨੌਕਰੀ ਵਾਲਾ ਉਨੂੰ ਐ ਪਤਾ ਬੀ ਕਿ ਤੀਹ-ਚਾਲੀ ਹਜਾਰ ਰਪਏ ਸੈਲਰੀ ਏ। ਮੈਂ ਐਰੇ ਇਚ ਹੀ ਆਪਨਾ ਸਾਰਾ ਖਰਚਾ ਕਰਨੈ। ਬਿਜਨਸ ਵਾਲਾ ਏ ਮੇਰੀ ਲੱਖ ਰਪਏ ਮੀਨਾ ਓ ਹੈਗੀ ਏ ਪ੍ਰੋਫਿਟ। ਕਦੀ ਦੋ ਲੱਖ ਹੋਜੇਗੀ ਪ੍ਰੋਫਿਟ ਕਦੀ ਪੰਜਾਅ ਹਜਾਰ ਹੋ ਜੇਗਾ ਪ੍ਰਾਫ਼ਿਟ ਓਰੇ ਇਚ ਫਿਰ ਥੋੜ੍ਹਾ ਜਿਆ ਜੇ ਅੱਛਾ ਬਿਜ਼ਨਸਮੈਨ ਏ ਨਾ। ਫੇਰ ਤੇ ਓ ਬਿਜ਼ਨਸ ਹਾਈ ਅੰਪਾਇਰ ਖੜ੍ਹਾ ਕਰ ਲੇਗਾ। ਜੇੜਾ ਨੌਲੇਜ ਈ ਨੀ ਹੈ ਨਾ ਓ ਅੰਪਾਇਰ ਨੀ ਖੜਾ ਕਰ ਸਕਦਾ ਆਪਨਾ
ਸਈ ਗੱਲ ਆ, ਸਈ ਗੱਲ ਐ ਪਰ ਦੇਖੋ ਜੀ ਆਪਣਾ ਫੈਦੇ ਵੀ ਨੁਕਸਾਨ ਵੀ ਚੱਲਦੇ ਰੈਂਦੇ ਜਿੰਦਗੀ ਬਿਜ਼ਨਸਮੈਨ ਆ, ਜੋਬ ਆਲਾ ਸਿਸਟਮ ਚੱਲਦਾ ਰੈਂਦਾ ਫੈਦਾ ਨੁਕਸਾਨ ਚਲਦਾ ਈ ਰੈਂਦਾ ਜੀ।
ਤੁਸੀ ਬਿਜਨਸ ਸਟਾਰਟ ਕਰੋਗੇ ਨਾ ਤੁਸੀ ਬਿਜ਼ਨਸ ਸਟਾਰਟ ਕਰਨੈ। ਏਕ ਤੇ ਆਪਨੀ ਵਾਈਫ ਨੂੰ ਸਾਰਾ ਡਿਟੇਲ ਦੱਸਨੀ ਐ ਕਿ ਅਸੀ ਖਰੀਦਦੇ ਆਂ ਕੀ ਅਸੀ ਵੇਚਦੇ ਆਂ। ਕੀ ਰੇਟ ਖਰੀਦਦੇ ਆਂ, ਕੀ ਰੇਟ ਅਸੀ ਵੇਚਣਾ ਏ। ਕਿਵੇਂ ਬਿਲਿੰਗ, ਸਾਰਾ ਸਿਸਟਮ ਰੱਖਨਾ ਤੇ ਜੇੜਾ ਥਾਡਾ ਵਰਕਰ ਏ ਨਾ ਓ ਨੋਲੇਜ ਵਾਲਾ ਰੱਖਨਾ।
ਕੱਲੇ ਬੰਦੇ ਦਾ ਕੰਮ ਨੀ ਹੈਗਾ ਜੇ ਡਿਨਰ ਕਰਨ ਆਣਾ ਜੇ।
ਹਾਂਜੀ, ਜੇ ਤੁਸੀ ਥੋੜਾ ਜਿਆ ਟੈਨਸ਼ਨ ਫਰੀ ਰੈਣਾ ਵੇ, ਅੱਛਾ ਕੰਮ ਕਰਨਾ ਐ। ਤੁਸੀ ਆਪਣੀ ਵਾਈਫ ਨੂੰ ਵਿੱਚ ਇਨਵੋਲਵ ਕਰ ਸਕਦੇ ਓ। ਤੇ ਜੇੜਾ ਵਰਕਰ ਰੱਖਣਾ ਏ ਨਾ ਓਵੀ ਥੋੜ੍ਹਾ ਸਮਝਦਾਰ ਰੱਖਣਾ ਏ ਐ ਨਈ ਆਪ ਆਏ ਨੀ ਕਿ ਨਈ ਯੇ ਸਮਾਨ ਕਿਤਨੇ ਕਾ ਐ ਕਿਆ ਐ ਜੋ ਵੀ ਤੁਸੀ
ਸਈ ਗੱਲ, ਐ ਗੱਲ ਤੁਆਡੀ ਬਿਲਕੁਲ ਸਈ ਐ ਜੀ ਮੈ ਅਪ ਜਨਾਨੀ ਨੂੰ ਸਾਰਾ ਸਮਝਾਣਾ ਜੀ ਆਪਾਂ ਜੇ ਬਿਲੰਗ ਕਰਨਾ ਆਪਾਂ ਇੱਦਰ ਉੱਦਰ ਕਰਨਾ ਆ ਚੀਜ ਆ ਏਦਾਂ ਆਈ ਆ ਏਦਾ ਵੇ ਏਨਾ ਪੈਹਾ ਸੱਬ ਬਾਰਲਾ ਕੱਲੀ ਕੱਲੀ ਆ ਚੀਜ਼ ਦਸਨਾ ਵਾਂ ਦਸ ਮਟ ਤਾਂ ਵੀ ਸਾਨੂੰ ਘਾਟਾ ਨਾ ਪਏ, ਵਾਧਾ ਈ ਪਏ ਸਾਡਾ ਮਾਲਕ ਅ ਬਰ ਵਦੀਏ ਵਾਧਾ ਈ ਪਾਏ ਸਾਡੇ ਚ।
ਹਾਂਜੀ, ਦੇਖੋ ਤੁਸੀ ਹੁਨ ਕਿਤੇ ਬਾਰ ਜਾਣਾ ਐ ਠੀਕ ਏ। ਹੁਨ ਸਲੋਅ ਤਾਨੂੰ ਬੰਦ ਕਰ ਪੇ ਤਾਡੀ ਵਾਈਫ ਨੂੰ ਪਤਾ ਹੋਏਗਾ, ਓ ਬੈਠ ਜੇਗੀ। ਕੋਈ ਨੀ ਮੈਂ ਬੈਠ ਜਾਂਦੀ ਤੁਸੀ ਹੋ ਆਓ ਫੇ ਏਨੀ ਟੈਨਸ਼ਨ ਰੈਂਦੀ ਪਤਾ ਮੇਰੀ ਵਾਈਫ ਨੂੰ ਸਬ ਪਤਾ ਵੇਖ ਲੇਗੀ ਸੰਭਾਲ ਲੇਗੀ ਤੇ ਤਾਡੇ ਦੋ ਦਿਨ ਵੀ ਲੱਗ
ਬੰਦੇ ਜਰੂਰ ਚਾਈਦੇ ਹੁੰਦੇ।
ਹਾਂਜੀ, ਬਿਜਨਸ ਵਿੱਚ ਦੋ ਬੰਦੇ ਚਾਈਦੇ ਹਾਂਜੀ -ਹਾਂਜੀ। ਕਿਉਕਿ ਦੇਖੋ ਤੁਸੀ ਬਾਰ ਗਏ ਓ ਕੋਈ ਐਮਰਜੈਂਸੀ ਹੋ ਜਾਂਦੀ ਬੰਦਾ ਦੋ ਦਿਨ ਬਾਰ ਰੈ ਵੀ ਆਂਦਾ ਏ।
ਸਈ ਗੱਲ ਐ, ਸਈ ਗੱਲ ਐ ਮਲਬ ਪਿੱਛਲੋ ਕੰਮ, ਕੰਮ ਬੰਦੇ ਦਾ ਬੰਦ ਹੋ ਜਾਂਦਾ। ਗਾਹਕੀ ਖਰਾਬ ਨੀ ਹੁੰਦੀ ਗਾਹਕ ਬਣੇ ਰੈਂਦੇ ਜੀ।
ਹਾਂਜੀ, ਹਾਂਜੀ ਐ ਚੱਕਰ ਹੁੰਦੈ। ਬਸ ਜੇੜਾ ਤੁਸੀ ਵਰਕਰ ਰੱਖੋਗੇ ਥੋੜਾ ਸਮਝਦਾਰ ਈ ਰੱਖਣਾ।
ਹਾਂਜੀ, ਹਾਂਜੀ, ਹਾਂਜੀ ਓ ਤਾ ਓਦਾ ਵਾਈਫ ਤਾ ਮੇਰੀ ਸਮਝਦਾਰ ਈ ਆ ਵਿਚਾਰ ਕਰ ਲੈਂਦੀ ਸਾਰਾ ਕੰਮ। ਤੇ ਆਪਾਂ ਵਰਕਰ ਲੱਭਣੇ ਦੋ ਤਿੰਨ ਵਧਣੇ ਲੱਭਾਂਗੇ ਤਾਂ ਓ ਬਦੀਆ ਰੱਖਾਂਗੇ ਤਾਂ ਵੀ ਬਧੀਆ ਓਵੇ। ਆਪਨਾ ਏ ਐ ਕਿ ਜੇ ਵਰਕਰ ਵਧੀਆ ਕੰਮ ਕਰਦਾ ਉਨੂੰ ਵਧੀਆ ਤਨਖਾਹ ਦੋ ਜਾਣੀ ਕਿ ਉਨੂੰ। ਹੱਥ ਘੁੱਟ -ਘੁੱਟ ਕੇ ਤਨਖਾਹ ਦੋ ਆਪਨਾ ਐ ਕੰਮ ਨੀ ਆਪਾਂ ਜੇ ਓ ਬਧੀਆ ਕੰਮ ਕਰਦਾ ਵਰਕਰਾਂ ਨੂੰ ਬਧੀਆ ਤਨਖਾਹ ਦੇਣੀ ਆ।
ਉਹੀ ਹਨ ਨਾ ਦਸ ਹਜ਼ਾਰ ਰੁਪਏ ਸੈਲਰੀ ਦਸ ਹਜ਼ਾਰ ਦਾ ਵਧੀਆ ਕੰਮ ਕਰ ਤੁਹ ਤੁਸੀਂ ਪਹਚੇ ਦੋਗੇ ਨਾ ਉਹਨੇ ਕਿੱਥੇ ਹੋਰ ਲੱਗ ਜਾਣਾ। ਬਿਜਨਸ ਵਿੱਚ ਇਹ ਬੜਾ ਪੰਗਾ ਲੋਕ ਜਿਹੜੇ ਅਸੀਂ ਕੰਮ ਲਈ ਬੰਦੇ ਰੱਖਦੇ ਹ ਨਾ ਤੇ ਉਹ ਬਜ ਜਾਂਦੇ ਨੇ ਫੇਰ
ਨਾ, ਨਾ ਆਪਾਂ ਮਾੜਾ ਮੌਟਾ ਕਮਿਸ਼ਨ ਹੀ ਰੱਖਦਾ ਗੇ ਨਾ ਜੇ ਇੰਨਾ ਮਾਲ ਵੇਚਿਆ ਇੰਨੇ ਪੈਸੇ ਤੇਰੇ ਮਾੜੇ ਮੋਟੇ ਪੰਜਾਹ ਸੌ ਰੋਜ਼ ਉੱਦਾ ਬਣਜੂਗੇ।
ਹਾਂਜੀ, ਹਾਂਜੀ ਪਤਾ ਕੀ ਇਹਨਾ ਕਈ, ਕਈ ਦਿ ਹੁੰਦੇ ਨਾ ਉਹਨਾ ਨੂੰ ਚੱਲ ਆਪਣੇ ਫੈਮਿਲੀ ਦੇ ਬੰਦੇ ਸਮਜ ਖਵਾਈਏ ਪੀਆਈਏ ਸਾਡੇ ਨੀ ਹੁੰਦੇ ਪਹਲਾ ਦੱਸਣਾ ਸ ਇਹ ਗੱਲ ਪਵਾ ਦਾਂਗੇ ਚਾਹ ਪਿਆ ਦਾਂਗੇ ਉਹ ਤੁਸੀਂ ਜਾ ਨਿਭਾਦੇ ਹੋ ਜਾਂ ਬਿਲਕੁਲ ਵੀ ਨੀ।
ਅੱਛਾ ਜੀ, ਅੱਛਾ ਜੀ ਮਤਲਬ ਕਿ ਸਾਨੂੰ, ਸਾਨੂੰ ਵਰਕਰ ਵਧੀਆ ਲੱਭਣੇ ਪੈਣੇ ਤਾਂ ਬਿਜਨਸ ਸਾਡਾ ਜ਼ਿਆਦਾ ਵਧੀਆ ਚੱਲੋ ਹਣਾ ਜੀ।
ਹਾਂਜੀ, ਹਾਂਜੀ। ਇਕ ਬਿਜ਼ਨਸ ਵਰਕਰਾਂ ਕਰਕੇ ਇੱਕ ਨਾਲ ਪਾਰਟਨਰ ਹੋਣਾ ਚਾਹੀਦਾ ਉਹ ਕਰ
ਇੱਕ ਪਾਰਟਨਰ ਵਧੀਆ ਹੋਣਾ ਚਾਹੀਦਾ ਬਿਜਨਸ ਚ ਇੱਕ ਵਰਕਰ ਵਧੀਆ ਹੋਣਾ ਚਾਹੀਦਾ ਫੇਰ ਤੁਸੀਂ ਕਾਮਯਾਬ ਹੀ ਕਾਮਯਾਬ ਹੈ ਫੇਰ ਤੁਸੀ ਤਰੱਕੀਆਂ, ਤਰੱਕੀਆਂ ਜੀ।
ਹਾਂਜੀ। ਪਾਟਨਰ ਚਾਹੇ ਮਦਰ ਹੋਵੇ ਚਾਹੇ ਫਾਦਰ ਹੋਵੇ ਚੇ ਲਾਈਫ ਪਾਟਨਰ ਹੋਵੇ
ਪਰਵਾਰ ਦਾ ਮੈਂਬਰ ਹੋ ਸਕਦਾ
ਹਾਂਜੀ ਤਾਈਓ ਬਿਜਨਸ ਟੋਪ ਤੇ ਜਾਂਦਾ। ਹਾਂਜੀ, ਹਾਂਜੀ।
ਹਾਂਜੀ, ਹਾਂਜੀ ਫਿਰ ਮੈਂ ਸੋਚ ਹੀ ਰਿਹਾ ਵਾਂ ਆਪਣੀ ਆਪਣੇ ਜਾਨਣੀ ਨਾ ਗੱਲ ਕਰਲੇਵਾ ਫਿਰ ਆਪਾ ਕੋਈ ਬਿਜ਼ਨਸ ਬੁਜਨਸਦੇਖ ਹੀ ਲੇਦੇ ਤੁਹਾਡੇ ਕਹਿਣਾ ਵਰਕਰ ਵਧੀਆ ਲੱਬ
ਕਿਨੀ ਦੇਰ ਓਹ ਕੰਮ ਹਾਂਜੀ ਵਿਚ ਉਹ ਕੰਫਰਟੇਬਲ ਹੋਵੇ ਐਨ ਹੋਵੇ ਤੁਸੀਂ ਕੰਫਰਟੇਬਲ ਹੋ ਤੁਹਾਡੀ ਵਾਈਫ ਏ ਉਹਨੂੰ ਸਿਰ ਦਰਦੀ ਲੱਗੇ ਕਿ ਕੀ ਸਿਰ ਦਰਦੀ ਲੈ ਲਈਏ ਏ।
ਸਹੀ ਗੱਲ ਸਹੀ ਗੱਲ ਹੈ ਨਹੀਂ ਸੋਹਲਾ, ਸੋਹਲਾਸਾਰਾ ਕੁਛ ਆਪਣਾ ਸਲਾਹ ਦੇ ਨਾਲ ਹੀ ਹੋਣਾ ਜੋ ਹੋਣਾ ਜੀ ਉਹਦੇ ਨਾਲ ਸਲਾਹ ਨਾਲ ਹੀ ਹੋਣਾ ਸਾਡਾ ਸਾਰਾ ਕੰਮ ਆਪਾ ਬਗੈਰ ਉਹਦੀ ਸਲਾਹ ਤੋਂ ਚੱਲਦਾ ਹੀ ਨ ਜੀ ਮੈਂ ਜੀ ਜੋ ਕਹੂਗੀ ਜੀ। ਉਹਨੇ ਨਾਲ ਹੀ ਫਿਰ ਸਲਾਹ ਆਪਾਂ ਹੁਣ ਦੇਖਦੇ ਬਿਜਨਸ ਕਰਦੇ ਹਾਂ ਫਰ ਆਪਾਂ ਸ਼ੁਰੂ ਕਰ ਕਰਦੀਏ ਰੱਬ ਨਾਲ ਲੈ ਕੇ ਅਰਦਾਸ ਕਰਦੇ ਨੇ ਹਾਂਜੀ, ਹਾਂਜੀ ਕਾਫ਼ੀ ਸਮਂਝ ਇਹਨਾ ਨੂੰ ਹਾਂਜੀ, ਹਾਂਜੀ, ਹਾਂਜੀ। ਕੋਈ ਚੱਕਰ ਨੀ ਉਹਨੂੰ ਮੈਂ ਕਹੂੰਗਾਨਾ ਗੱਲ ਕਰਦਾ ਮੈਂ ਅੱਜ ਜਾ ਕੇ ਨਾ ਗੱਲ ਕਰਕੇ ਸਾਰੀ ਖੋਲ ਕੇ ਕਿੱਦਾਂ ਕਰਨਾ ਬੰਦਾ ਲੱਭ ਕੇ ਦੋ, ਦੋ ਕੁੋ ਵਰਕ ਵਧੀਆ ਲੱਭ ਕੇ ਰਬ ਦਾ ਨਾਂ ਲੈ ਕੇ ਸ਼ੁਰੂ ਕਰਦੇ ਜੀ।
ਹਾਂਜੀ, ਹਾਂਜੀ ਚਲੋ ਠੀਕ। ਹਾਂਜੀ, ਹਾਂਜੀ। ਚਲੋ ਕੋਈ ਗੱਲ ਨੀ ਥੈਂਕ ਯ ਹਾਂਜੀ ਸਤ ਸ੍ਰੀ ਅਕਾਲ ਜੀ ਬਾਏ।